ਹੈਲੋ
ਹਾਂਜੀ ਸਾਸਰੀ ਕਾਲ ਜੀ।
ਹੈਲੋ ਸਾਸਰੀ ਕਾਲ ਜੀ।
ਹੋਰ ਕੀ ਹਾਲ-ਚਾਲ ਜੇ?
ਹਾਂਜੀ-ਹਾਂਜੀ ਸਾਸਰੀ ਕਾਲ ਜੀ।
ਜੀ ਕੀ ਹਾਲ-ਚਾਲ ਐ ਤੁਹਾਡਾ?
ਤੁਹਾਡੀ ਆਵਾਜ਼ ਬਹੁਤ ਸਲੋ ਆ ਰਹੀ ਏ।
ਇੱਕ ਮਿੰਟ ਇੱਕ ਮਿੰਟ ਹੋਲਡ ਕਰਿਓ।
ਠੀਕ ਐ ਜੀ।
ਹੁਣ ਬੋਲੋ ਜੀ।
ਹਾਂਜੀ-ਹਾਂਜੀ ਹੁਣ ਫੁੱਲ ਆਾਈ ਜੇ।
ਅੱਛਾ-ਅੱਛਾ ਉਹ ਬਲੂਟੂਥ ਲੱਗਿਆ ਹੋਇਆ ਸੀ।
ਹਾਂਜੀ-ਹਾਂਜੀ।
ਧਿਆਨ ਨੀ ਸੀ ਹੈਗਾ ਬਲੂਟੂਥ ਦਾ, ਬਲੂਟੂਥ ਨਾਲ ਆਵਾਜ਼ ਸਹੀ ਨੀ ਆਂਦੀ। ਹਾਂਜੀ, ਹੁਣ ਤੇ ਗਾਣੇ ਤਾਂ ਠੀਕ ਗਾਣੇ ਤਾਂ ਠੀਕ ਚੱਲਦੇ ਨੇ ਉਹ ਗੱਲ ਨੀ ਸਹੀ ਹੁੰਦੀ।
ਠੀਕ ਐ, ਹੋਰ।
ਹਾਂਜੀ, ਬਸ ਜੀ ਸਭ ਵਧੀਆ ਫਸ ਕਲਾਸ।
ਚਲੋ ਵਧੀਆ ਈ ਹੋਣਾ ਚਾਹੀਦਾ।
ਹਾਂਜੀ
ਹੋਰ, ਕੀ ਕਰ ਰਹੇ ਸੀਗੇ?
ਬਸ, ਬੈਠੇ ਸੀ। ਆਪਣਾ, ਚਾਹ ਪੀਣ ਲੱਗੇ ਆ।
ਅੱਛਾ ਜੀ।
ਹਾਂਜੀ, ਤੁਸੀਂ ਦੱਸੋ।
ਚਲੋ ਬਹੁਤ ਵਧੀਆ। ਆਪਾਂ ਵੀ ਬਸ ਚਾਹ ਪੀਣੀ, ਆਪਾਂ ਵੀ ਬਸ ਚਾਹ ਪੀਣੀ ਸੀਗੀ ਹਲੇ ਬੇਟਾ ਸੁੱਤਾ ਹੋਇਆ ਉਹਦੇ ਨਾਲ ਫੇਰ ਮੈਂ ਵੀ ਲੇਟ ਗੀ ਮੌਸਮ ਵਧੀਆ ਹੋਇਆ ਹੋਇਆ।
ਅੱਛਾ-ਅੱਛਾ ਤੁਹਾਡੇ ਵੀ ਸਾਡੇ ਵੀ ਏਦਾਂ ਈ, ਮਤਲਬ ਧੁੱਪ ਨੀ ਹੈਗੀ। ਬੱਦਲ ਬਣਿਆ ਹੋਇਆ ਵਾ ਪਰ ਹਵਾ ਵੀ ਨੀ ਚੱਲ ਰਹੀ।
ਹਾਂ ਬਸ ਉਹੀ ਗੁੰਮਾ ਹੋ ਰੱਖਿਆ।
ਹਾਂਜੀ, ਆਏਗਾ ਤੇ ਬੜੀ ਤੇਜ਼ ਆਏਗਾ ਮੇਰੇ ਹਿਸਾਬ ਨਾਲ।
ਬਸ ਹੁਣ ਬਾਰਿਸ਼ਾਂ ਹੀ ਅੱਗੇ ਮੈਂ ਨੈਟ ਤੇ ਦੇਖ ਰਹੀ ਸੀਗੀ ਜਿੱਦਾਂ ਤੇ ਬਾਰਿਸ਼ਾਂ ਹੀ ਨੇ ਮਤਲਬ, ਕੱਲ ਦੀ ਵੀ ਅੱਜ ਦੀ ਵੀ। ਰਾਤ ਦੀ, ਸੋਮਵਾਰ ਦੀ, ਹਾਂਜੀ।
ਮਤਲਬ ਪੂਰਾ ਵੀਕਐਂਡ, ਪੂਰਾ ਵੀਕਐਂਡ ਹੀ ਹੈਗੀ ਏ।
ਹਾਂਜੀ-ਹਾਂਜੀ ਸੋਮਵਾਰ, ਮੰਗਲਵਾਰ ਬੜੀ ਤੇਜ਼ ਬਾਰਿਸ਼ ਦਿਖਾਈ ਹੋਈ ਏ ਪੂਰੇ-ਪੂਰੇ ਦਿਨ ਦੀ।
ਅੱਛਾ-ਅੱਛਾ।
ਹਾਂ। ਹੋਰ, ਹਾਂਜੀ-ਹਾਂਜੀ ਬਿਲਕੁਲ ਠੰਡਾ ਹੋਜੇਗਾ।
ਤਦੇ ਓਨਾਂ ਵਾਸਤੇ ਠੀਕ ਐ ਜਿੰਨਾ ਕੋ ਜਿਨਾਂ ਨੇ ਗੱਡੀਆਂ ਕਿੰਨੇ ਜਾਣਾ -ਆਣਾ -ਜਾਣਾ। ਜੇੜਾ ਦਿਆੜੀਦਾਰ ਬੰਦਾ ਓਨਾਂ ਵਾਸਤੇ ਦਿੱਕਤ ਐ ਜੀ ਮੌਸਮ ਖਰਾਬ ਹੋਣਾ ਨਾ।
ਹੁਨ ਦੇਖੋ ਹੁਨ ਕੀ ਕਰੀਏ ਦੇਖੋ ਅਸੀ ਗਰਮੀ ਵੀ ਨੀ ਬਰਦਾਸ਼ਤ ਹੁੰਦੀ ਦੇਖੋ ਖਾਨਾ ਏਨੀ ਗਰ ਮੀ ਹੋ ਰੱਖੀ ਏ ਤਿੰਨ ਚਾਰ ਦਿਨ ਹੋ ਗਏ ਤੁਸੀ ਮੰਨੋਗੇ ਨੀ ਬਿੰਨੀ। ਓ ਖੜਾ ਨੀ ਹੋਇਆ ਜਾ ਰਿਆ ਕਿਤੇ ਵੀ ਸੁਸ ਖਾਨ ਖਾਨ ਦਾ ਨੀ ਮਨ ਕਰ ਰਿਆ।
ਅੱਛਾ ਜੀ।
ਮਤਲਬ ਇਸ ਵਾਰੀ ਤਾ ਬੜੀ ਵਰ ਗਰਮੀ ਲੱਗੀ ਮਲਬ ਏਦਾਂ ਲੱਗ ਰੇਆ ਕਿ ਬੌਤ ਗਰਮੀ ਪਈ ਆ।
ਆਹ ਕੋਈ ਨਾ ਕਦੇ- ਕਦੇ ਮਹਿਸੂਸ ਹੁੰਦੀ ਏ ਗਰਮੀ ਵੀ।
ਬਸ ਇਸ ਵਾਰੀ ਸਗੋਂ ਮੈਨੂੰ ਅ ਮਤਲਬ ਐ ਜ ਜਦੋਂ ਅਪਨੇ ਸਰਦੀਆਂ ਸੀਗੀਆਂ ਜਨਵਰੀ ਦੇ ਵਿੱਚ ਉਦੋ ਮੈਨੂੰ ਠੰਡ ਵੀ ਬੜੀ ਮਹਿਸੂਸ ਹੋਈ ਆ। ਕਿਓਂ ਕਿਉਂਕਿ ਬ ਮਤਲਬ ਮੈਂ ਵੀ ਠੰਡ ਵੀ ਮੈਨੂੰ ਬੌਤ ਲੱਗ ਮਤਲਬ ਲੱਗੀ ਐ ਇਕਦਮ ਠੰਡ ਛਿੜ ਜਾਨੀ ਫੇਰ ਵੋਮਿਟ ਵਗੈਰਾ ਵੀ ਬੌਤ ਹੋਈਆਂ ਨੇ ਮੈ ਠੰਡ ਚ ਵੀ ਬੜਾ ਪਰੇਸ਼ਾਨ ਹੋਈ ਸੀ ਇਸ ਵਾਰੀ
ਹੰ -ਹੰ -ਹੰ- ਹੰ।
ਹਾਂਜੀ, ਹੋਰ ਤੁਸੀ ਦੱਸੋ ਜੀ?
ਬਸ, ਵਦੀਆ ਬੌਤ
ਕੀ ਚੱਲ ਰਿਆ ਨਵ ਨਈ ਤਾਜੀ ਸੁਨਾਓ ਆਪਨੀ ਲਾਈਫ ਦੇ ਵਿੱਚ?
ਨਵੀਂ ਤਾਜੀ ਅਸੀ ਸੁਨਾਈਏ ਯਾ ਤੁਸੀ ਸੁਨਾਓਗੇ।
ਸਾਡਾ ਤੇ ਓਦਾਂ ਈ ਚੱਲਦਾ ਪਿਆ ਹਲੇ ਬਸ ਮੈ ਸੋਚ ਰੀ ਸੀਗੀ ਜੁਆਇਨ ਕਰਨ ਅਸਤੇ ਕਿਤੇ ਤੇ ਹੋ ਵੀ ਆਈ ਸੀਗੀ ਸੱਬ ਕੁਛ ਰੈਡੀ ਵੀ ਓ ਹੈਗਾ ਮਤਲਬ ਵੀ ਹਾਂ ਹੋਗੀ, ਹੋਗੀ ਆ ਵੀ ਬਸ‌ ਥੋੜਾ ਜਿਆ ਮੈਨੂੰ ਲੱਗ ਰੇਆ ਕਿ ਘਰੋਂ ਦੀ ਪ੍ਰੋਬਲਮ ਕਿ ਨਾ ਆ ਜੇ ਬੱਸ ਓਈ
ਕੋਈ ਗੱਲ ਨੀ ਤੁਸੀ ਜਆਇਨ ਕਰੋ ਬਾਅਦ ਚੋ ਦੇਖੀ ਜਾਏਗੀ ਬਾਅਦ ਏਚ ਜ ਪ੍ਰੋਬਲਮ ਆਏਗੀ ਫੇਰ ਦੇਖ ਲਾਂਗੇ ਦੇਖ ਏਨਦੀਆਂ ਮੈ ਛੁੱਟੀਆਂ ਕੱਟ ਲੈਨਾਂ ਐਈ ਹੋ ਸਕਦਾ ਵਾ।
ਹਾਲ ਦੀ ਘੜੀ ਤੇ ਤਾਨ ਮਤਲਬ ਕੁਛ ਨਾਲੋ ਤਾ ਕੁਛ ਆਏਗਾ ਈ।
ਹਾਂ ਓ ਤੇ ਗੱਲ ਠੀਕ ਐ ਤਾਡੀ।
ਹਾਂ, ਮਤਲਬ ਏਕ ਹੈਲਪ ਹੋ ਜਾਂਦੀ ਏ ਇੱਕ ਤਰ੍ਹਾਂ ਦੀ ਥੋੜਾ ਜੇਆ ਹੱਥ ਜੋ ਵੀ ਕੈ ਸਕਦੇ ਓ।
ਹੈਲਪ ਤੇ ਦੇਖੋ ਹੈਲਪ ਈ ਐਨੀਂ ਦੇਰ ਦੀ ਜੋਬ ਕਰ ਰੀ ਆਂ ਹੈਲਪ ਈ ਕੀਤੀ ਐ।
ਹੰ -ਹੰ -ਹੰ ਓਈ ਕੈ ਰੇਆ ਹੁੰ ਹੁੰ। ਓਦਾ ਤੁਸੀ ਇੱਕ ਗੋਲ ਬਨਾ ਲੈਨਾ ਨਾ ਕਿਆ ਮਤਲਬ ਕਿ ਜੋ ਵੀ ਆਏਗਾ ਇਸ ਚੀਜ਼ ਦਾ ਐ ਕਰਾਂਗੇ ਇਸ ਚੀਜ਼ ਦਾ ਐ ਕਰਾਂਗੇ ਫੇਰ, ਫੇਰ ਤਾਨੂੰ ਲੱਗੇ ਗਾ ਹਾਂ ਬੀ ਮੇਰੇ ਪੈਸੇ ਸਈ ਜਗ੍ਹਾ ਲੱਗੇ ਨੇ।
ਬਸ, ਗੋਲ- ਗੋਲ ਤੇ ਜਦੋ ਘਰ ਵਾਲੇ ਕੈ ਦੇਂਦੇ ਨੇ ਨਾ ਕਿ ਬਸ ਤਾਨੂੰ ਪਤਾ ਈ ਐ ਫੈਮਿਲੀ ਦੇ ਵਿੱਚ ਕੀ ਚੱਲ
ਹੂੰ-ਹੂੰ ਓ ਤੇ ਤੁਹਾਡੀ ਗੱਲ ਸਈ ਐ ਬਸ ਆ ਤੁਹੀ ਪੈਲੇ ਤਿੰਨ ਚਾਰ ਗੋਲ ਰੱਖੋ ਕਿ ਹਾਂਜੀ ਪੈਲੇ ਇੱਥੇ-ਇਥੇ, ਇੱਥੇ-ਇੱਥੇ ਦੇਨੇ ਨੇ ਤੇ ਉਥੇ-ਉਥੇ ਦੋ। ਉਸ ਤੋਂ ਬਾਦ ਜੇੜੇ ਐਸ਼ ਤਾਂ ਹੋਣਗੇ ਉਹ ਤੁਸੀਂ ਚਲੋ ਘਰ ਵੀ ਯੂਜ ਕਰ ਲਿਓ ਆਪਣੇ ਦੇ ਯੂਜ ਕਰ ਲੇ ਘਰ ਯੂਜ ਕਰ ਲੇ।
ਹਾਂ ਚਲੋ ਦੇਖਦੇ ਆ ਕੀ ਕ ਬਣਦਾ ਕੀ ਹੁੰਦਾ।
ਹੂੰ-ਹੂੰ।
ਹਾਂਜੀ।
ਬਸ ਕੰਸਟਰਕਸ਼ਨ ਦਾ ਕੰਮ ਚਲ ਰਿਆ ਸੀ ੳ ਪਰ ਮੋੰਟੀ-ਮੋੰਟੀ ਸ਼ਕਾਪ ਪਾਈ ਪਾਣੀ ਸ਼ੁਰੂ ਕੀਤੀ ਸੀ।
ਅੱਛਾ ਜੀ ਬੋਤ-ਬੋਤ ਵਧਾਈਆਂ ਹੋਣ ਤੁਹਾਨੂੰ ਲ
ਹਾਂ ਬ ਐ ਸੋ ਐ ਸੋਚ ਰਹੇ ਕਿ ਉਨੂੰ ਪਲੱਸਤਰ ਕਰੀਏ ਯਾ ਨਾ ਕਰੀਏ।
ਹੱਲੇ ਤੇ ਫਿਰ ਬਾਰਿਸ਼ਾਂ ਹੁਣ ਚਾਲੂ ਹੋ ਗਈਆਂ ਨੇ ਤੁਸੀਂ ਦੇਖ ਲੋ।
ਹੂੰ
ਹੈਲੋ
ਨਈ-ਨਈ, ਨਈ-ਨਈ ਮੈਂ ਉਹ ਇਸ ਮਤਲਬ ਨੂੰ ਨੀ ਕੈ ਰਿਆ ਬਾਰਿਸ਼ਾਂ ਕਰਕੇ ਮੈਂ ਕੈ ਰੇ ਕਿ ਅੱਜ ਕੱਲ ਨਾ ਉਹ ਡਿਜ਼ਾਇਨ ਚੱਲਦਾ ਵਾ ਕਿ ਬਿਨਾਂ ਪਲੱਸਤਰ ਤੋਂ ਵੀ ਬੋਤ ਵਧੀਆ ਦੀਵਾਰਾਂ ਲੱਗਦੀਆਂ ਨੇ। ਪਰ ਗੱਲ ਐ ਕਿ, ਪਰ ਗੱਲ ਐ ਕਿ ਅੰਦਰਲੇ ਪਾਸੇ ਸਿਲਾਨ ਆਏਗੀ। ਅਗਰ ਉਨਾਂ ਨੂੰ ਤੁਸੀਂ ਪਲੱਸਤਰ ਨਾ ਕੀਤਾ ਤੇ।
ਹਾਂਜੀ-ਹਾਂਜੀ ਨੀ ਐ ਤੇ ਫਿਰ ਹੈਗੇ ਦੇਖ ਉਹ ਇੱਕ ਯਾ ਤੇ ਤੁਸੀਂ ਅਪਨੀ ਸਹੂਲਤ ਦੇਖ ਲੋ ਯਾ ਫਿਰ ਤੁਸੀਂ ਥੋੜ੍ਹਾ ਉਹ ਦੇਖਲੋ ਡਿਜ਼ਾਇਨ ਦਾ ਦੇਖ ਲੋ ਉਹ ਫਿਰ ਹਾਂਜੀ ਇੰਨਾ ਕੁ ਤਾਂ ਤੁਹਾਨੂੰ ਕਰਨਾ ਪਏਗਾ। ਹਾਂ ਹੋਰ ਤੁਹਾਡੀ ਸੀਸ ਹਾਂ ਠੀ ਦੀਦੀ ਹੋਰ ਠੀਕ ਨੇ ਤਾਡੇ।
ਹਾਂਜੀ-ਹਾਂਜੀ ਰਿਸ਼ਤੇਦਾਰੀ ਤਾ ਸਭ ਠੀਕ ਠਾਕ ਮੌਜਾਂ ਮਾਰਦੇ ਨੇ।
ਚਲੋ ਵਧੀਆ ਐ ਹੋਰ ਫਿਰ ਉਪਰ ਕੰਮ ਹਾਲੇ ਚੱਲ ਰਿਆ ਯਾ ਫਿਰ ਰੋਕ ਦਿੱਤਾ।
ਰੋਕ ਦਿੱਤਾ ਹੁਣ ਸੋਚਾ ਕਿ ਥੋੜ੍ਹਾ ਬਾਰਿਸ਼ਾਂ ਤੋਂ ਬਾਦ ਈ ਕਰਵਾਂਗੇ
ਅੱਛਾ-ਅੱਛਾ ਠੀਕ ਐ ਨਈ ਵੈਸ ਵੀ ਹੁਣ ਬਾਰਿਸ਼ਾਂ ਸਟਾਰਟ ਨੇ ਤੇ ਮੇਰੇ ਹਸਾਬ ਨਾਲ ਵੈਸੇ ਵੀ ਹਲੇ ਕਰਾਣਾ ਵੀ ਨੀ ਚਾਈਦਾ ਬਾਈ ਚਾਂਸ ਤੁਸੀਂ ਸੋਚ ਵੀ ਰਹੇ ਔ ਜੇ ਕਰਾਨ ਦਾ।
ਹੂੰ-ਹੂੰ।
ਤਾਂ ਵੀ ਕੇੰਦੇ ਨਾ ਕਿ ਬਾਰਿਸ਼ਾਂ ਵਿੱਚ ਨਈ ਥੋੜ੍ਹੀ ਪ੍ਰੋਬਲਮ ਆੰਦੀ ਹੈਗੀ ਐ। ਕੰਸਟਰਕਸ਼ਨ ਦੇ ਕੰਮ ਵਿੱਚ ਤੇ ਓ ਥੋੜ੍ਹਾ ਜਾ ਦੇਖ ਕੇ ਫਿਰ ਕਰਵਾਉਣਾ ਪੈਂਦਾ। ਅਸੀਂ ਵੀ ਸਗੋਂ ਅਪਨਾ ਕਰਵਾਣਾ ਸੀਗਾ ਬਸ ਚ ਬਣਦਾ ਈ ਨੀ ਆ ਸਿਸਟਮ ਜਿਆ ਕੁਛ। ਜਦੋਂ ਸੋਚੋ ਕੀ ਕਰਵਾਣਾ ਤੇ ਕੋਈ ਨਾ ਕੋਈ ਨਵਾਂ ਆ ਜਾਂਦਾ ਏ ਤੁਹਾਨੂੰ ਪਤਾ ਈ ਏ ਫੈਮਿਲੀ ਦੇ ਵਿੱਚ ਖਰਚੇ ਈ ਬੋਤ ਅੱਜ-ਕੱਲ ਹੋ ਜਾਂਦੇ ਨੇ।
ਹਾਂਜੀ-ਹਾਂਜੀ ਸਈ ਗੱਲ ਐ।
ਹਾਂਜੀ ਖ਼ਰਚੇ ਤੇ ਕੈਂਦੇ ਨੇ ਕਿ ਪੈਸੇ ਤਾਂ ਕੁੱਝ ਬਣਦਾ ਈ ਨੀ ਐ।
ਹਾਂਜੀ
ਹਾਂ ਹੋਰ ਬਸ ਸਭ ਵਧੀਆ। ਸੋਚਦੇ ਆਂ ਐ ਲੈਣਾ ਉਹ ਲੈਣਾ ਬਟ ਹੁੰਦਾ ਈ ਨੀ ਹਾਂਜੀ।
ਕਹਿ ਰਹੇ ਸੀ ਤੁਸੀਂ ਆਪਣਾ। ਅ ਉਸ ਟਾਈਮ ਤਾਂ ਅਸੀਂ ਮੈਰਿਜ ਦੇ ਟੈਮ ਉਥੋਂ ਰੈਡੀ ਹੋਏ ਸੀ ਨਾ। ਹਮ ਹੈਗਾ ਏ ਸ਼ਹਿਰ ਦੇ ਵਿੱਚ। ਤੇ ਉਹ ਵੀ ਕਹਿ ਰਹੀ ਸੀ ਕਿ ਪਤਾ ਕਰਕੇ ਦੱਸਿਓ ਮੈਨੂੰ। ਕਿ ਮੇਰੇ ਨੋਨ ਚ ਇੱਕ ਤਾਂ ਹੈ ਉਹ ਗਏ ਸੀ ਉੱਥੇ ਆਪਣਾ ਰੇਡੀ ਵਗੈਰਾ ਹੋਈ ਸੀ। ਓਦੀ ਸੇਲੀ ਦਾ ਫੰਕਸ਼ਨ। ਫਰੈਂਡ ਦਾ ਫੰਕਸ਼ਨ ਹੈਗਾ ਸੇਲੀ ਦਾ ਤੇ। ਉਹ ਕਹਿ ਰਹੀ ਸੀ ਕਿ ਮੈਂ ਰੈਡੀ ਹੋਣਾ ਵਾ ਤੇ ਕਿਸ ਤਰ੍ਹਾਂ ਦਾ ਹੈਗਾ ਸਾਬ। ਤਬ। ਉੱਥੋਂ ਨਾ।
ਉਹੋ ਜਿੱਥੋਂ ਮੈਂ ਹੋਈ ਸੀ ਓਥੋਂ ਦੀ ਗੱਲ ਪੁੱਛ ਰਹੇ ਹੋ ਹਾਂਜੀ। ਹਾਂਜੀ-ਹਾਂਜੀ ਬੋਤ ਵਧੀਆ ਹੈ ਮੇਰਾ ਤਾਂ ਅੱਛਾ ਐਕਸਪੀਰੀਅੰਸ ਹੈਗਾ।
ਜ਼ਿਆਦਾਤਰ ਉਹ ਬਰਾਈਡਲ ਵਗੈਰਾ ਈ ਰੈਡੀ ਕਰਦੇ ਨਾ।
ਨਹੀਂ ਨਹੀਂ ਏਸਾ ਕੁਛ ਵੀ ਨਹੀਂ ਹੈ ਦੇਖੋ ਬਰਾਈਡਲ ਦਾ ਵੀ ਕਰਦੇ ਨੇ ਬਾਕੀ ਉਹ ਹੇਅਰ ਦਾ ਵੀ। ਪਟੀਕੁਲਰ ਕੰਮ ਕਰਦੇ ਨੇ ਮੇਲਸ ਦਾ ਵੀ ਉਨਾਂ ਦਾ ਅਲੱਗ ਦਾ ਅਲੱਗ ਤੋਂ ਡਿਪਾਰਟਮੈਂਟ ਹੈਗਾ। ਹੁਣ ਤਾਂ ਉਨਾਂ ਨੇ ਕਾਫੀ ਦੋ ਹਾਂਜੀ। ਨੇਲ ਹਾਂਜੀ ਨੇਲ ਐਕਸਟੇਂਸ਼ਨ ਦਾ ਵੀ ਹੋ ਗਿਆ ਉਨਾਂ ਦਾ ਅਲੱਗ ਤੋਂ ਤੇ ਹੁਣ ਤੋਂ ਉਹਨਾ ਨੇ। ਹੋਰ ਮਤਲਬ ਓਪਨ ਕਰ ਲਈਦੀ ਏ ਮੇਰਾ ਖਿਆਲ ਮੈਂ ਦੇਖਿਆ ਸੀਗਾ ਉਹਦੇ ਵਿੱਚ ਉਨਾਂ ਦੇ। ਸਟੇਟਸ ਵਿਚ ਤੇ ਕਾਫੀ ਉਹ ਬ੍ਰੈਂਡ ਐਗੇ ਮਤਲਬ ਨਾ।
ਹਮ ਉੱਥੇ ਤਾਂ ਮੇਰਾ ਯਾਰ ਦੋਸਤ ਵੀ ਹੈਗਾ ਇੱਕ ਫਰੈਂਡ ਹੈਗਾ ਬਸ ਸ਼ਾਇਦ ਉਹਦਾ ਈ ਹੈਗਾ ਮੇਰੇ ਖਿਆਲ ਉਹਦਾ ਛੋਟਾ ਭਰਾ ਨੇ ਓਪਨ ਕੀਤਾ।
ਜਿੱਥੋ ਤੁਸੀਂ ਰੇਡੀ ਹੋਏ ਓ ਉਹ ਮੇਰੇ ਖਿਆਲ ਵੱਡਾ ਭਰਾ ਵਾ ਜਿਹਨੇ। ਹੁਣ ਦੂਸਰਾ ਬਣਾਇਆ ਉਹ ਉੱਥੇ ਛੋਟਾ ਉਹ ਉਹਦੇ ਕੋਲ ਮੈਂ ਪੇਲੇ ਜਾਂਦਾ ਹੁੰਦਾ ਸੀ।
ਹਾਂਜੀ ਨਹੀਂ ਮੈਂ ਕਹਿ ਰਹੀ ਨਾ ਮੈਂ ਤੁਹਾਨੂੰ ਕਿ ਮੈਂ ਉਹਦੇ ਵਿੱਚ ਦੇਖਿਆ ਸਟੇਟਸ ਵਿੱਚ। ਤੇ ਮੈਂ ਪਰਸਨਲੀ ਨਈ ਗਈ ਆਂ ਉਸ ਤੋਂ ਬਾਦ ਲੇਕਿਨ ਇਹ ਕਿ ਮੈਨੂੰ ਮੇਰਾ ਕੰਮ ਬਹੁਤ ਵਧੀਆ ਲੱਗਿਆ। ਬਾਕੀ ਉਹ ਦੇ ਹੇਅਰ ਸਟਾਈਲ ਬਹੁਤ ਵਧੀਆ ਹੈਗੇ ਨੇ। ਜੀ ਰੈਡੀ ਵੀ ਅੱਛਾ ਕਰਦਾ। ਹਾਂਜੀ ਬਾਕੀ ਜਿਹੜੀ ਚੀਜ਼ ਜੋ ਚੀਜ਼ ਤੁਹਾਨੂੰ ਨਹੀਂ ਲਗਵਾਣੀ ਨਹੀਂ ਮਤ। ਤੁਹਾਡੇ ਤੇ ਔਡ। ਨਹੀਂ ਅੱਛੀ ਲੱਗਦੀ ਤਾਂ ਤੁਸੀਂ ਉਹਨੂੰ ਕਹਿ ਸਕਦੇ ਓ ਤੁਸੀਂ ਉਹ ਉਸ ਟਾਈਮ ਰਿਮੂਵ ਵੀ ਕਰ ਦਿੰਦੇ ਨੇ।
ਅੱਛਾ ਬਜਟ ਵਾਈਜ਼ ਵੀ।
ਬਜਟ ਵਾਈਜ਼ ਦੇਖੋ ਦੇਖੋ ਉਸ ਟਾਈਮ ਤੇ ਠੀਕ ਸੀਗਾ। ਕਿਉਂਕਿ ਮੇਰੇ। ਹਾਂਜੀ ਕਹਿੰਦੇ ਨੇ ਇੱਕ ਫਾਦਰ ਕਰ ਰਹੇ ਸੀ ਤੇ ਉਸ ਟਾਈਮ ਮੈਨੂੰ ਨਹੀਂ ਲੱਗਾ ਕਿ ਬਜਟ ਵੀ। ਚੀਜ਼ ਹੁੰਦੀ ਏ ਤੇ ਉਸ ਟੈਮ ਮੈਂ ਆਪਣੇ ਹਿਸਾਬ ਨਾਲ ਦੇਖ ਕਿ ਮੈਨੂੰ ਕਰਵਾਣਾ ਤੇ ਇੱਥੋਂ ਹੀ ਕਰਵਾਣਾ ਹੈ ਬਸ ਲੇਕਿਨ। ਹੁਣ ਥੋੜਾ ਕੋਸਟਲੀ ਵੀ ਹੋ ਗਿਆ ਦੇਖੋ ਉਨਾਂ ਨੂੰ ਚਾਰ ਪੰਜ ਸਾਲ ਹੋ ਗਏ ਨੇ ਤੇ ਫਿਰ ਹੁਣ। ਕੋਸਟਲੀ ਵੀ ਹੋ ਗਿਆ ਹੋਏਗਾ ਮੇਰੀ ਕਿਉਂਕਿ ਬ੍ਰੈਂਡ ਹੈ।
ਹੋਰ ਵੀ ਕੋਈ ਔਫਰ ਔਫਰ ਨਾਲ ਉਹਨਾਂ ਨੇ ਹੋਰ ਵੀ ਕੋਈ ਔਫਰ ਦਿੱਤਾ ਸੀ ਉਹਨਾਂ ਨੇ ਨਾਲ।
ਔਫਰ ਤਾਂ ਦੇਖੋ ਮੈਨੂੰ ਤਾਂ ਉਹਨਾਂ ਨੇ ਹਾਈ ਲਈਟ ਦਾ ਔਫਰ ਦਿੱਤਾ ਸੀਗਾ ਸੱਚੀ ਦੱਸਾਂ ਤੇ। ਹਾਈ ਲਾਈਟ ਮੇਰੇ ਉਹਨਾਂ ਨੇ। ਕੀਤੇ ਸੀ ਔਰ ਮੇਰੇ ਸਚੀ ਦਸਾ ਹਾਈ ਲਾਈਟ ਚਾਰ ਸਾਲ ਕੱਟ ਗਏ ਸੀਗੇ। ਬਹੁਤ ਵਧੀਆ ਹਾਈਲਾਈਟ ਕੀਤੇ ਸੀ ਉਹਨਾਂ ਨੇ।
ਚਲੋ ਕੋਈ ਨਾ ਮੈਂ ਆਪਣੀ ਸਿਸਟਰ ਨੂੰ ਨਾ ਤੁਹਾਡਾ ਨੰਬਰ ਦੇਵਾਂਗਾ।
ਹਾਂਜੀ-ਹਾਂਜੀ ਹਾ-ਹਾਂ ਬਿਲਕੁਲ ਬਿਲਕੁਲ-ਬਿਲਕੁਲ ਹਾਂਜੀ-ਹਾਂਜੀ ਠੀਕ ਐ ਜੀ ਕੋਈ ਨੀ ਮੈਂ ਦੱਸ ਦਾਂਗੀ ਓਕੇ ਸਤ ਸ੍ਰੀ ਅਕਾਲ ਜੀ
ਸਸਰੀ ਅਕਾਲ ਜੀ ਸਸਰੀ ਅਕਾਲ